ਹਾਂਜੀ।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
ਤੁਹਾਡਾ?
ਵਧੀਆ ਜੀ- ਵਧੀਆ। ਤੁਸੀਂ ਦੱਸੋ?
ਬਸ ਜੀ, ਵਧੀਆ।
ਹੋਰ ਕੀ, ਕਰਦੇ ਸੀਗੇ?
ਅਸੀਂ ਬਸ, ਵਹਲੇ।
ਓਕੇ, ਓਕੇ। ਠੀਕ ਹੈ, ਠੀਕ ਹੈ। ਚਲੋ ਅੱਜ, ਆਪਣਾ ਵਿਸ਼ਾ ਲੈਂਦੇ ਹਾਂ। ਆਪਾਂ, ਪਿੰਡਾਂ ਤੇ ਸ਼ਹਿਰਾਂ ਦਾ। ਤੇ ਵੈਸੇ, ਤੁਸੀਂ ਮਤਲਬ, ਜਿਹੜਾ ਤੁਹਾਡਾ ਜ- ਤੁਸੀਂ ਰਹਿੰਦੇ ਹੋ। ਪਿੰਡ ਹੈ ਕੀ, ਸ਼ਹਿਰ ਹੈ। ਮਲਬ ਮਿਕਸ ਜਿਂਹਾ ਆਪਾਂ, ਕਹਿ ਦਿੰਦੇ ਹਾਂ, ਟਾਊਨ ਵਗੈਰਾ।
ਨਹੀਂ ਜੀ, ਆਪਾਂ ਸ਼ਹਿਰ ਚ, ਰਹਿੰਦੇ ਹਾਂ। ਮੇਨ ਸਿਟੀ ਚ।
ਓਕੇ, ਓਕੇ। ਠੀਕ ਹੈ, ਠੀਕ ਹੈ। ਤੇ ਮੈਂ ਮਤਲਬ, ਹਨਾ ਵੈਸੇ ਤਾਂ, ਪਿੰਡ ਹੀ ਆ। ਬਟ ਜਿਵੇਂ ਹੁਣ ਦੇਖੋ, ਇੰਨੀ ਜ਼ਿਆਦਾ ਤਰੱਕੀ, ਕਰ ਲਈ ਆ ਪਿੰਡਾਂ ਨੇ। ਤਾਂ ਉਹ ਵੀ, ਸ਼ਾਰਾਂ ਮਾਂਗੂ ਹੀ, ਹੋ ਗਏ ਨੇ।
ਹਾਂਜੀ ਹਾਂਜੀ ਇਹ ਤੇ ਅੱਜ ਕੱਲ੍ਹ ਤੇ ਫਰਕ ਪਤਾ ਹੀ ਨਹੀਂ ਲੱਦਾ ਪਿੰਡਾਂ ਦਾ ਤੇ ਸ਼ਹਿਰਾਂ ਦਾ
ਹਾਂਜੀ ਹਾਂਜੀ ਤੁਹਾਨੂੰ ਵੈਸੇ ਕਿੱਦਾਂ ਮਤਲਬ ਸ਼ਹਿਰ ਪਸੰਦ ਨਹੀਂ ਹੈ ਪਿੰਡ
ਅਗਰ ਅਸੀਂ ਪ੍ਰੋਗਰੈਸ ਦੀ ਗੱਲ ਕਰੀਏ ਅਗਰ ਅਸੀਂ ਹੋਸਪ ਹੋਸਪੀਟਲ ਸਕੂਲ ਦੀ ਗੱਲ ਕਰੀਏ ਤੇ ਸਕੂਲ ਬਈ ਇਹ ਤਾਂ ਸ਼ਹਿਰਾਂ 'ਚ ਰੀਸ ਨਹੀਂ ਹੈਗੀ ਠੀਕ ਹੈ ਨਾ
ਬਿਲਕੁਲ ਬਿਲਕੁਲ
ਪਿੰਡਾਂ ਚ ਹਜੇ ਵੀ ਥੋੜਾ ਜਹਾ ਇੰਪਰੂਵਮੈਂਟ ਦੀ ਜ਼ਰੂਰਤ ਹੈ
ਹਾਂਜੀ ਹਾਂਜੀ ਪਤਾ ਕੀ ਇਹਦੇ ਕੁਛ ਪਿੰਡ ਹਜੇ ਹੈਗੇ ਨੇ ਮਤਲਬ ਜਿਹੜੇ ਆਪਾਂ ਏਰੀਆ ਕਹਿ ਦੇਈਏ ਵੀ ਬਹੁਤ ਜਿਆਦਾ ਹਜੇ ਮਤਲਬ ਸਿੱਧ ਨਹੀਂ ਹੋਏ ਹੈਗੇ ਮਤਲਬ ਉੱਥੇ ਹਨਾ ਹਾਂਜੀ
ਪਿੰਡ ਨੇ ਨਾ ਉੱਥੇ ਜ਼ਿਆਦਾ ਤਰੱਕੀ ਹੋਈ ਦੀ ਹੈ
ਬਿਲਕੁਲ ਬਿਲਕੁਲ ਹੁਣ ਦੇਖੋ ਮੈਂ ਮੰਨ ਲਓ ਪਿੰਡ ਦੀ ਹ ਹਨਾ ਪਰ ਮਤਲਬ ਸਾਡਾ ਪਿੰਡ ਬਿਲਕੁਲ ਵੀ ਨੀ ਲੱਗਦਾ ਕਿਉਂਕਿ ਉੱਥੇ ਹਰ ਇੱਕ ਚੀਜ਼ ਮਤਲਬ ਮਿਲਦੀ ਆ ਹਨਾ ਕੋਈ ਮਤਲਬ ਖਾਣ ਵਾਲੀ ਚੀਜ਼ ਤੋਂ ਲੈ ਕੇ ਹਨਾ ਕੋਈ ਵੀ ਜਿਵੇਂ ਆਪਾਂ ਕਹਿ ਲਈਏ ਕੋਈ ਫਾਸਟ ਫੂਡ ਲਗਾ ਲਉ ਜਾਂ ਕੋਈ ਫਰਨੀਚਰ ਵਿਆਹ ਸ਼ਾਦੀ ਦਾ ਸਮਾਨ ਲੈਣਾ ਜਾਂ ਹਲਵਾਈ ਦਾ ਸਮਾਨ ਦੇਣਾ ਹਨਾ ਇਹ ਕੁਛ ਵੀ ਮਤਲਬ ਸਾਰੀ ਹਰ ਇੱਕ ਚੀਜ਼ ਅਵੇਲੇਬਲ ਹੈਗੀ ਆ
ਲੇਕਿਨ ਹਰ ਇੱਕ ਜਗ੍ਹਾ ਤੇ ਇੰਝਨੀ ਹੈ ਨਾ ਹਰ ਇੱਕ ਪਿੰਡ ਵਿੱਚ ਇੰਨੀ ਤਰੱਕੀ ਨਹੀਂ ਹੈਗੀ
ਬਿਲਕੁਲ ਬਿਲਕੁਲ ਇਹ ਤਾਂ ਗੱਲ
ਹਨਾ ਹੁਣ ਅਸੀਂ ਮੈਨੂੰ ਯਾਦ ਹੈ ਅਸੀਂ ਦੋ ਸਾਲ ਪਹਿਲਾਂ ਨਾ ਕਿਸਦੇ ਵਿਆਹ ਤੇ ਗਏ ਸੀ
ਹਾਂਜੀ ਹਾਂਜੀ
ਉਹਨਾਂ ਨੇ ਸਾਨੂੰ ਹਜੇ ਵਿਆਹ ਵਾਲਾ ਘਰ ਸੀ ਉਹਨਾਂ ਨੇ ਸਾਨੂੰ ਪਹਿਲਾਂ ਇਨਫੋਰਮ ਕੀਤਾ ਸੀ ਆਉਣ ਤੋਂ ਪਹਿਲਾਂ ਸਾਨੂੰ ਦੱਸ ਦੇਣਾ ਜ਼ਰੂਰ
ਠੀਕ ਹੈ
ਪੁੱਛਿਆ ਕਿਉਂ ਕਹਿੰਦੇ ਸਾਡੇ ਇੱਥੇ ਨਾ ਪੰਜ ਵਜੇ ਤੋਂ ਬਾਅਦ ਨਾ ਕੁੱਛ ਮਿਲਦਾ ਨੀ ਫਿਰ ਹਾਂਜੀ ਕਹਿੰਦੇ ਫਿਰ ਖਾਣ ਪੀਣ
ਕੁਛ ਏਰੀਆ ਹੈਗੇ ਨੇ ਹਨਾ ਇੱਦਾਂ ਦੇ ਮਤਲਬ ਕਿ ਜਿੱਥੇ ਹਨਾ ਨਹੀਂ ਹਜੇ ਵੀ
ਹਾਂਜੀ ਲੇਕਿਨ ਕਈ ਜਗ੍ਹਾ ਤੁਸੀਂ ਵੇਖੋ ਪਿੰਡ ਤੇ ਸ਼ਹਿਰਾਂ ਨੂੰ ਪਿੱਛੇ ਛੱਡਦੇ ਪਏ ਨੇ
ਬਿਲਕੁਲ ਬਿਲਕੁਲ ਇਹ ਤਾਂ ਗੱਲਤੀ ਹਾਂਜੀ ਹਾਂਜੀ ਮਤਲਬ ਜਿਹੜੇ ਸ਼ਹਿਰਾਂ ਦੇ ਨਾਲ ਲੱਗਦੇ ਪਿੰਡ ਹੋ ਗਏ
ਹਾਂਜੀ
ਘ ਕਰਕੇ ਮਤਲਬ ਇੱਥੇ ਐਵੇਂ ਕੋਈ ਦਿੱਕਤ ਨੀ ਹੈਗੀ ਹੈ ਨਾ ਤੁਸੀਂ ਦਸ ਗਿਆਰਾਂ ਵਜੇ ਵੀ ਰਾਤ ਨੂੰ ਜਾਓਗੇ ਤਾਂ ਵੀ ਤੁਹਾਨੂੰ ਡਾਕਟਰ ਵੀ ਮਿਲੇਗਾ ਤੇ ਹਨਾ ਜੇ ਕੋਈ ਖਾਣ ਪੀਣ ਦੀ ਚੀਜ਼
ਹੁਣ ਮੈਂ ਕਈ ਦੇਖੇ ਨੇ ਹੁਣ ਦੇਖੋ ਹੁਣ ਅਸੀਂ ਸ਼ਹਿਰ ਚਗੇਏ ਹਾਂ ਠੀਕ ਏ ਹੁਣ ਆਪ ਪਰ ਮੇਰੀ ਸਾਨੂੰ ਪਤਾ ਐ ਹੁਣ ਲੇਡੀ ਜਿਵੇਂ ਪ੍ਰੈਗਨੈਂਟ ਵਗੈਰਾ ਹੁੰਦੀ ਏ ਤੇ ਪਿੰਡਾਂ ਚ ਲੋਕ ਲੋਕਾਂ ਨੂੰ ਇੰਨੀ ਦੂਰੋਂ ਦੇ ਆਣਾ ਪੈਂਦਾ ਇਲਾਜ ਕਰਾਣ ਆਸੇ। ਕਿਉਂਕਿ ਓਪਸ਼ਨ ਨੀ ਹੁੰਦੇ ਏਕ ਯਾ ਦੋ ਡਾਕਟਰ ਹੁੰਦੇ ਨੇ ਠੀਕ ਏ। ਏਕ ਹੋਸ ਪਿੱਟਲ ਬਣਾ ਤੈ ਜਰੂਰੀ ਤੇ ਨੀ ਨਾ ਇੱਕੋ ਡਾਕਟਰ ਸਾਰਿਆਂ ਨੂੰ ਲੱਗ ਜੇ ਕਈਆਂ ਨੂੰ ਦਵਾਈ ਨੀ ਪਸੰਦ ਆਂਦੀ। ਕਈਆਂ ਨੂੰ ਇਲਾਜ ਨੀ ਪਸੰਦ ਆਂਦਾ, ਕਈਆਂ ਨੂੰ ਮਹਿੰਗਾ ਲੱਗਦਾ ਏ। ਹਨਾ।
ਬਿਲਕੁਲ-ਬਿਲਕੁਲ। ਪਰ ਦੇਖ ਓ ਨਾ ਪਿੰਡ ਆਲੀਆ ਨੂੰ ਸਿਰਫ ਇੱਕ ਚੀਜ਼ ਦਾ ਫਾਇਦਾ ਹੈਗਾ ਜਿਵੇਂ ਉਨਾ ਕੋਲ ਖੇਤ ਹੁੰਦੇ ਨੇ ਹਨਾ। ਤੇ ਮੱਝਾਂ ਵਗੈਰਾ ਰੱਖੀਆਂ ਹੁੰਦੀਆਂ ਨੇ ਤੇ ਚੀਜ਼ ਘਰ ਦੀ ਹੋ ਜਾਂਦੀ ਆ ਖੁਰਾਕਾਂ ਵਗੈਰਾ
ਜੋ ਪਿਓਰਟੀ ਹੈਗੀ ਏ ਨਾ ਪਿੰਡਾਂ ਵਾਲੀ ਜਗ੍ਹਾ ਚ ਜੋ ਹੈਗੀ ਏ ਉਹ ਸ਼ਹਿਰਾਂ ਚ ਨੀ ਹੈਗੀ ਸ਼ਹਿਰਾਂ ਚ ਚ ਬਹੁਤ ਮਿਲਾਵਟ ਐ।
ਬਿਲਕੁਲ-ਬਿਲਕੁਲ। ਹੁਣ ਦੇਖੋ ਪਿੰਡਾਂ ਦੇ ਵਿੱਚ ਮੱਝਾਂ ਵਗੈਰਾ ਹਨਾ ਗਾਵਾਂ ਘਰ ਦੀਆਂ ਹੁੰਦੀਆਂ ਨੇ। ਤਾਂ ਮਤਲਬ ਦੇਖੋ ਦੁੱਧ, ਦਹੀਂ, ਮੱਖਣ। ਠੀਕ ਐ ਜੋ ਵੀ ਆਪਣਾ ਮਤਲਬ ਖੋਆ ਵਗੈਰਾ ਸਾਰਾ ਤੇ ਕੁਛ ਉੱਧਰ ਮਿਲ ਦੈ। ਹਾਂਜੀ, ਸ਼ੈਰ ਵਿੱਚ ਇਹ ਚੀਜ਼ਾਂ ਨਈ ਮਿਲਦੀਆਂ।
ਅਗਰ ਦੇਖਣਾ ਹੋਏ ਨਾ ਅਸੀਂ ਅਗਰ ਪਨੀਰ ਵੀ ਲੈਣਾ ਨਾ ਅਸੀਂ ਬਜ਼ਾਰੋਂ ਲੈ ਕੇ ਆਣੇ ਆ ਤੇ ਸਾਨੂੰ ਮਜਾ ਨੀ ਆਂਦਾ।
ਹੁਣ ਦੇਖੋ ਸਰਦੀਆਂ ਦੇ ਵਿੱਚ ਸਾਗ ਪਿੰਡਾਂ ਦੇ ਵਿੱਚ ਕਿੰਨਾ ਜਾਦਾ ਹੁੰਦਾ।
ਕਿੰਨਾ ਆਇਆ ਹੁੰਦਾ ਐ। ਹੁਣ ਸ਼ੈਰਾ ਵਾਲਿਆਂ ਨੂੰ ਮੰਡ ਮੰਡੀ ਜਾਣਾ ਪੈਂਦਾ ਏ। ਵੇਖਣਾ ਪੈਂਦਾ ਏ ਹਨਾ। ਸਾਰੇ ਹਰ ਇੱਕ ਚੀਜ਼ ਆਪਣੇ ਅਪਣਾ-ਅਪਣਾ ਹੈਗਾ ਏ।
ਹਾਂਜੀ-ਹਾਂਜੀ ਤੇ ਇੱਕ ਚੀਜ਼ ਹੋਰ ਵੇ ਦੇਖੋ ਸੁਭਾਅ ਦਾ ਵੀ ਬਹੁਤ ਜ਼ਿਆਦਾ ਫ਼ਰਕ ਹੁੰਦਾ।
ਹਾਂ। ਐ ਗੱਲ ਤੇ ਬਿਲਕੁਲ ਸਈ ਐ। ਜਿਹੜੇ ਪਿੰਡਾਂ ਵਾਲੇ ਲੋਕ ਨੇ ਉਹ ਖੁੱਲੇ ਸੁਭਾਅ ਦੇ ਨੇ। ਹੁਣ ਪਿੰਡਾਂ ਦੇ ਘਰ ਵੇਖੋ ਤੁਸੀਂ ਦੋ ਸੌ, ਤਿੰਨ ਸੌ ਗਜ ਵਿੱਚ ਘਰ ਹੋਏਗਾ। ਹੋਰ ਔਰ ਉਨਾਂ ਦੀ ਕੀਮਤ ਨੀ ਏਨੀ ਹੋਇਦੀ। ਖੁੱਲੇ ਉਨਾਂ ਦੇ ਵੱਡੇ-ਵੱਡੇ ਕਮਰੇ ਨੇ ਹੁਣ ਤੁਸੀਂ ਜਿੰਨੇ ਵਡ ਵਡੇ-ਵਡੇ ਸ਼ਹਿਰ ਜਾਈ ਜੋਗੇ ਮਕਾਨ ਛੋਟੇ ਹੋਈ ਜਾਂਦੇ ਵੀ ਲੋਕਾਂ ਦੇ ਦਿਲ ਵੀ ਛੋਟੇ ਹੋਈ ਜਾਂਦੇ ਪੇ ਨੇ। ਕਿਉਂਕਿ ਉਨਾਂ ਕੋਲ ਜਗ੍ਹਾ ਈ ਨੀ ਐ ਹੁਣ ਦੇਖੋ ਹੁਣ ਅਸੀਂ ਕਿਸੇ ਵਿਆਹ ਦੇ ਜਾਈਏ ਠੀਕ ਐ, ਅਗਰ ਅਸੀਂ ਸ਼ੈਰ ਜਾਣੇ ਪੇ ਆ ਤੇ ਲੋਕੀ ਖੜੇ ਪੈਰ ਜਾਂਦੇ ਨੇ ਖੜੇ ਪੈਰ ਆਂਦੇ ਨੇ ਪਤਾ ਐ ਉਨਾਂ ਕੋਲ ਬੈਨ ਖਲੋਣ ਦੀ ਜਗ੍ਹਾ ਨੀ ਪਰ ਪਿੰਡਾਂ ਚ ਲੋਕੀ ਮੀਨਾ-ਮੀਨਾ ਤਿੰਨ ਆ ਜਾਂਦੇ ਨੇ ਕਿਉਂਕਿ ਉਨਾਂ ਕੋਲ ਜਗ੍ਹਾ ਵੀ ਤੇ ਹੈਗੀ ਏ ਨਾ ਬਿਠਾਣ ਵਾਸਤੇ। ਸਾਡੇ ਸ਼ਹਿਰਾਂ ਵਿਚ ਨਿੱਕੇ-ਨਿੱਕੇ ਮਕਾਨ।
ਪਿੰਡਾਂ ਦੇ ਵਿੱਚ ਦੇਖੋ ਜੇੜੇ ਘਰ ਹੁੰਦੇ ਨੇ ਕਿੰਨੇ ਜ਼ਿਆਦਾ ਖੁੱਲ੍ਹੇ ਡੁੱਲੇ ਹਵਾ
ਹੂੰ ਏਈ ਤੇ ਕਹਿ ਰੀ ਆ, ਸ਼ਹਿਰਾ ਚ ਦੇਖੋ ਤੁਸੀਂ ਹੁਣ ਤੁਸੀਂ ਦਿੱਲੀ ਸ਼ਹਿਰ ਵਿੱਚ ਜਾਓ। ਪੰਜਾਹ-ਪੰਜਾਹ ਗਜ ਦਾ ਫਲੈਟ ਏ ਨਿਕੇ ਜੇ ਕਮਰੇ ਨਿੱਕੀ ਜੀ ਰਸੋਈ। ਹੁਣ ਬੰਦਾ ਕੀ ਦੂ ਕਿਸੇ ਨੂੰ ਬੁਲਾਏ ਆਪਣੇ ਘਰ ਤੇ ਕੀ ਕਰੇ। ਲੋਕੀ ਹੁਣ ਏਕ ਦੂਜੇ ਤੋਂ ਛੁੱਟ ਗਏ ਨੇ। ਅਪਣੇ ਚ ਮਸਤ ਹੋ ਗਏ ਨੇ ਅਪਣੀ-ਅਪਣੀ ਫੈਮਲੀ ਨਾਲ ਮਸਤ ਨੇ ਸਾਰੇ ਅੱਜ ਕੱਲ।
ਬਿਲਕੁਲ ਹੁਣ ਪਿੰਡਾਂ ਦੇ ਵਿਚ ਦੇਖੋ ਏਡੇ ਵੱਡੇ ਵਡੇ ਵਿਹੜੇ ਹੁੰਦ ਤੇ ਨੇ ਕੰਮ ਕਾਰ ਨੇ ਬੜੇ ਸਾਰੇ ਵੇਲੇ ਵੇਲੇ ਹੋ ਕੇ ਨਾ ਮਤਲਬ ਸਾਰੇ ਇੱਕ ਜਗ੍ਹਾ ਪੈ ਯਾਂਗੇ ਕੱਠੇ ਹੋ ਕੇ।
ਹਾਂਜੀ ਪਿੰਡਾਂ ਵਾਲੀ ਮੌਜ ਕਿੱਧਰੇ ਨੀ ਐ। ਲੇਕਿਨ ਅਗਰ ਪਿੰਡ ਵਾਲਾ ਬੰਦਾ ਸ਼ੈਰ ਆ ਜੇ ਨਾ ਉਹ ਵਾਪਸ ਮੁੜ ਕੇ ਪਿੰਡ ਨੀ ਜਾਣਾ ਚਾਹੁੰਦਾ। ਸੱਚ ਏ ਨਾ ਗੱਲ ਐ? ਐ ਗੱਲ ਦੇਖੋ ਹਰ ਕੋਈ ਕਹਿੰਦਾ ਕਿਉਂਕਿ ਸ਼ਹਿਰਾਂ ਜਿਨੀ ਫੈਸਿਲਿਟੀ ਕਿਧਰੇ ਨੀ ਹੈਗੀ।
ਹਾਂਜੀ-ਹਾਂਜੀ ਇਹ ਤਾਂ ਗੱਲ ਸਈ ਐ।
ਹਾਂ, ਬਸ ਏਥੇ ਫੈਸਿਲਿਟੀ ਐ ਬਸ ਖਾਣਾ ਪੀਣਾ ਫੇਰ ਮਿਲਾਵਟੀ ਏ ਹਰ ਇੱਕ ਚੀਜ਼ ਦੇ ਆਪਣੇ ਨੁਕਸਾਨ ਆਪਣੇ ਫ਼ਾਇਦੇ।
ਹਾਂਜੀ-ਹਾਂਜੀ-ਹਾਂਜੀ ਸਈ ਗੱਲ ਐ। ਹੁਣ ਦੇਖੋ ਪਿੰਡਾਂ ਦੇ ਵਿੱਚ ਕੀ ਹੁੰਦਾ ਘਰ ਦੇਖੋ ਨਾਲ-ਨਾਲ ਲੱਗ ਮੇ ਹੁੰਦੇ ਨੇ।
ਹਾਂ, ਲੋਕੀ ਸ਼ਾਮੀ ਮੰਜੀਆਂ ਡਾ ਕੇ ਬੈ ਜਾਂਦੇ ਨੇ
ਬਿਲਕੁਲ ਗਲੀ ਦੇ ਵਿੱਚ ਦੇਖੋ ਮੰਜੇ ਡਾ ਕੇ ਹਨਾ ਜਨਾਨੀਆਂ ਬੈ ਜਾਂਦੀਆਂ ਨੇ
ਕਿਉਂਕਿ ਓ ਵੇਲੀਆਂ ਹੁੰਦੀਆਂ ਨੇ ਨਾ ਵੇਲਾ ਕੰਮ ਮੁਕਾਇਆ ਆਪਣਾ ਗਲੀ ਚ ਬੈਠ ਗੀ। ਹੁਣ ਸ਼ੈਰਾ ਚ ਦੇਖੋ ਹਰ ਇੱਕ ਜਨਾਨੀ ਆਪਣੇ ਘਰ ਲੇਡੀ ਕੰਮ ਕਰ ਰੀ ਐ ਕੋਈ ਨਾ ਕੋਈ ਠੀਕ ਐ ਕੁਝ ਹੋਰ ਨੀ ਕੋਈ ਸਟਿਚਿੰਗ ਕਰ ਰਿਆ, ਕੋਈ ਬੱਚੇ ਪੜ੍ਹਾ ਰਿਆ, ਕੋਈ ਜੋਬ ਕਰ ਰਿਆ ਹੈਨਾ ਕਿਸੇ ਕੋਲ ਟਾਈਮ ਈ ਨੀ ਐ ਟਾਈਮ ਸਿਰਫ ਆਪਣੇ ਜੋਗਾ ਆਪਣੇ ਹਿਸਾਬ ਨਾਲ
ਹਾਂਜੀ ਹਾਂਜੀ ਨਾਲੇ ਦੇਖੋ ਪਿੰਡਾਂ ਦੇ ਵਿੱਚ ਏ ਵੀ ਐ ਵੀ ਦੇਖੋ ਜੇ ਕੋਈ ਮੰਨ ਲਓ ਦੁੱਖ ਸੁੱਖ ਹੋ ਗਿਆ ਹਨਾ ਕਦੇ ਕੋਲ ਨਾ ਨਾਲ ਦੂਜਾ ਹਨਾ ਗਆਂਢੀ ਆ ਜਾਂਦੇ ਨੇ ਜਿਦੀ ਆਵਾਜ਼ ਸੁਣ ਕੇ ਵੀ ਸਾ
ਮੈਂ ਕਹਿੰਨੀ ਆ, ਇੱਕ ਘਾਰ ਅਗਰ ਕਿਸੇ ਦੀ ਡੈਥ ਹੋ ਜਾਏ ਨਾ, ਦੂਜੇ ਘਾਰ ਵਾਲੇ ਨੂੰ ਪਤਾ ਨੀ ਲੱਗਦਾ, ਅੱਜ ਦੇ ਟਾਈਮ ਚ
ਬਿਲਕੁਲ- ਬਿਲਕੁਲ ਉਹੀ ਗੱਲ ਹੈ, ਪਿੰਡਾਂ ਦੇ ਵਿੱਚ ਦੇਖੋ, ਸਾਰੇ ਪਿੰਡ ਦੇ ਵਿੱਚ ਪਤਾ ਲੱਗ ਜਾਂਦਾ।
ਏਕਾ ਏ ਨਾ, ਉੱਥੇ ਬਹੁਤ ਏਕਾ ਏ, ਲੋਕਾਂ ਦੀ ਤੇ ਦੀਵਾਰਾਂ ਵੀ ਘਰ ਦੀ ਇਨੀਂ ਨਿੱਕੀਆਂ- ਨਿੱਕੀਆਂ ਨੇ। ਝਾਤੀ ਮਾਰ ਕੇ, ਦੂਜੇ ਘਰ ਪੁੱਛ ਲੈਂਦੇ ਨੇ, ਸ਼ਹਿਰਾਂ ਵਿੱਚ ਤੇ ਬਸ ਜੀ ਇੰਨੀ, ਸਿਕਉਰਿਟੀ ਇੰਨੀ ਉੱਚੀ -ਉੱਚੀ ਦੀਵਾਰਾਂ, ਫੇਰ ਉਹਦੇ ਤੇ ਕੱਚ ਲਗਾ ਦੇਣਗੇ, ਫਿਰ ਕੁੱਤੇ ਰੱਖ ਲੈਣਗੇ। ਚੋਰੀਆਂ ਬਹੁਤ, ਹੁੰਦੀਆਂ ਨੇ ਨਾ।
ਬਿਲਕੁਲ- ਬਿਲਕੁਲ, ਇਹ ਤਾਂ ਗੱਲ ਸਹੀ ਆ।
ਹਾਂ
ਹੁਣ ਦੇਖੋ ਪਿੰਡਾਂ ਦੇ ਵਿੱਚ ਕੀ ਹੁੰਦਾ ਹਨਾ ਜੇ ਮੰਨ ਲਓ ਕਿਸੇ ਘਰ ਮਤਲਬ ਕੁਛ ਬਣਾਇਆ ਉਨਾਂ ਨੇ ਹਨਾ ਕੁਛ ਵੀ ਲਗਾ ਲੋ ਖਾਣ ਪੀਣ ਦੀ ਚੀਜ਼ ਜਾਂ ਸਬਜ਼ੀ ਵੱਧ ਬਣਗੀ ਹਨਾ ਇੱਕ ਨਾਲ ਵੰਡ ਲੈਂਦੇ ਨੇ ਵੀ ਚਲੋ ਹਨਾ ਤੇ ਪਰ ਸ਼ੈਰਾ ਦੇ ਵਿੱਚ ਦੇਖੋ ਉਹ, ਨਾ ਕੋਈ ਲੈਂਦਾ ਏ ਹਨਾ ਤੇ ਨਾ ਹੀ ਅਗਲਾ ਆਪਣਾ ਪੂਰਾ- ਪੂਰਾ ਆਪਣੇ ਲਈ ਈ ਬਣਾਉਂਦਾ। ਪਰ ਪਿੰਡਾਂ ਦੇ, ਐਵੇਂ ਖੁੱਲੀ ਚੀਜ਼ ਬਣਾਉਂਦੇ ਨੇ, ਬਿਲਕੁਲ ਇਹ, ਚੀਜ਼ ਹੋ ਜਾਂਦੀ ਆ।
ਸੁਭਾਅ ਤੇ ਵੀ ਫ਼ਰਕ ਪੈ ਜਾਂਦਾ ਹੈ, ਹੁਣ ਦੇਖੋ ਹਰ ਇੱਕ ਬੰਦੇ ਕੋਲ ਹੈ। ਚੌਵੀ ਘੰਟੇ ਹੀ ਹੈ ਨਾ, ਉਹਦੇ ਵਿੱਚ ਅਗਰ ਕੋਈ ਜੋਬ ਕਰਦਾ ਪਿਆ ਅੱਠ ਘੰਟੇ ਦੀ, ਫਿਰ ਉਹ ਆ ਕੇ ਬੰਦਾ ਕਹਿੰਦਾ ਹੁਣ ਅਸੀਂ ਫ੍ਰੀ ਆਪਣੇ ਤਰੀਕੇ ਨਾਲ ਆਪਣਾ ਟਾਈਮ ਸਪੈਂਡ ਕਰੀਏ, ਇਸ ਕਰਕੇ ਉਹ ਰਿਜ਼ਰਵ ਹੋ ਗਏ ਨੇ ਬੰਦੇ।
ਹਾਂਜੀ -ਹਾਂਜੀ, ਇਹ ਤਾਂ ਗੱਲ ਸਹੀ ਹੈ।
ਹਾਂ।
ਮਤਲਬ, ਪਿੰਡਾਂ ਦੇ ਵਿੱਚ ਦੇਖੋ ਕੋਈ ਜਿਵੇਂ ਮੰਨ ਲਉ, ਤਿਉਹਾਰ ਆਉਂਦਾ ਹਨਾ, ਜਾਂ ਕੁਛ ਵੀ ਕੋਈ ਵਿਆਹ ਸ਼ਾਦੀ ਦਾ ਮੌਕਾ ਕਿੱਦਾਂ ਦੇਖੋ, ਸਾਰੇ ਕਿਵੇਂ ਇਕੱਠੇ ਹੋ ਜਾਂਦੇ ਨੇ, ਸ਼ਹਿਰਾਂ ਦੇ ਵਿੱਚ ਮਤਲਬ ਕੀ ਹੁੰਦਾ, ਅਗਲੇ ਨੇ ਸ਼ਗਨ ਦਿੱਤਾ ਹਨਾ, ਇੱਕ ਫੋਰਮੈਲਿਟੀ ਜੀ ਕੀਤੀ ਪੂਰੀ ਚਲੋ ਆਪਣੇ ਘਰਾਂ ਨੂੰ, ਪਿੰਡਾਂ ਦੇ ਵਿੱਚ ਦੇਖੋ, ਕਿੰਨੇ -ਕਿੰਨੇ ਦਿਨ ਪਹਿਲਾਂ ਆ ਕੇ ਬਹਿ ਜਾਂਦੇ ਨੇ।
ਇਹ ਗੱਲ ਹੈ ਨਾ, ਲੋਕਾਂ ਕੁਝ ਜਗ੍ਹਾ ਵੀ ਤੇ ਹੈਗੀ ਨਾ ਗੈਸਟ ਰੱਖਣ ਵਾਸਤੇ। ਮਕਾਨ ਉਹਨਾਂ ਦੇ ਵੱਡੇ ਨੇ, ਹੁਣ ਸ਼ਹਿਰਾਂ ਦੇ ਮਕਾਨ ਹੁਣ ਲੋਕੀ ਕਿਰਾਇਆ ਵੀ ਤੇ ਇੰਨਾ ਏ ਹੁਣ ਵਿਆਹ ਕਰੀਏ ਤੇ ਕਿੰਨੇ ਲੋਕਾਂ ਨੂੰ, ਕਿੰਨੀ ਜਗ੍ਹਾ ਤੇ ਤੁਸੀਂ ਰੱਖੋਗੇ?
ਹਾਂਜੀ -ਹਾਂਜੀ, ਪਿੰਡਾਂ ਬਿਲਕੁਲ, ਪਿੰਡਾਂ ਦੇ ਵਿੱਚ ਦੇਖੋ ਖਰਚੇ ਵੀ ਘੱਟ ਨੇ। ਕਿਉਂਕਿ ਜ਼ਿਆਦਾਤਰ ਚੀਜ਼ਾਂ, ਘਰ ਦੀਆਂ ਹੁੰਦੀਆਂ ਨੇ, ਹਨਾ
ਕੀ ਦੇਖੋ ਘਰ ਕੋਈ ਆਇਆ ਕਿਸੀ ਨੇ ਦੁੱਧ ਲੈਣਾ, ਖੁੱਲਾ ਦੁੱਧ ਏ, ਲੋਕਾਂ ਕੋਲ ਖੁੱਲਾ ਘਿਉ ਏ। ਠੀਕ ਏ, ਘਿਓ, ਜਿਹਨਾ ਘਰ ਦੁੱਧ ਖੁੱਲਾ ਏ। ਘਿਓ, ਮੱਖਣ, ਪਨੀਰ ਆਪੇ ਨਿਕਲ ਗਿਆ, ਠੀਕ ਏ, ਬਰਫ਼ੀ ਆਪੇ ਬਣ ਗਈ। ਲੇਕਿਨ, ਸ਼ਹਿਰ ਵਾਲਿਆਂ ਨੂੰ ਤੇ, ਇੱਕ ਕਿੱਲੋ ਦੁੱਧ ਵੀ ਇੰਨੀ ਅੱਗੇ ਜਾ ਕੇ, ਲੈ ਕੇ ਆਣਾ ਪੈਂਦਾ।
ਬਿਲਕੁਲ -ਬਿਲਕੁਲ, ਸਹੀ ਗੱਲ ਹੈ। ਸਾਡੇ ਤਾਂ ਮਤਲਬ ਦੇਖੋ ਹੈਨਾ, ਜਿਵੇਂ ਮੰਨ ਲਉ, ਕਈ ਵਾਰ ਕਿਸੇ ਕੰਨੀ ਦੁੱਧ ਵੱਧ ਵੀ ਹੁੰਦਾ ਹੈਨਾ। ਅਗਲਾ ਦੇ ਦਿੰਦਾ, ਜਿਵੇਂ ਹੁਣ ਕਈ ਵਾਰ ਜ਼ਿਆਦਾ ਮੱਝਾਂ ਰੱਖਣਦਾ
ਤੇ ਮਿਲਦੀ ਹੈ ਨਾ, ਬੋਲੀ ਖਾਂਦੇ ਲੋਕੀ ਜਿਹੜੀ ਅਹ।
ਤੇ ਵੀ ਐਵੇਂ ਹੁੰਦਾ ਨਾ, ਵੀ ਚਲੋ ਗੁਆਂਢੀਆਂ ਦੇ ਹੋ ਜਾਂਦੀ ਹੈ ਬੋਲੀ, ਤਾਂ ਉਹ ਦੁੱਧ ਦੇ ਦਿੰਦੇ ਨੇ। ਕਈ ਜਿਹੜੇ ਸ਼ਹਿਰਾਂ ਵਾਲੇ, ਸਾਡੇ ਰਿਸ਼ਤੇਦਾਰ ਵੀ ਹੈਗੇ ਨੇ ਸ਼ਹਿਰਾਂ ਵਿੱਚ। ਉਹ ਮੰਗਵਾਉਂਦੇ ਨੇ, ਸਪੈਸ਼ਲ ਕਹਿ ਕੇ ਵੀ ਜੇ ਕਿੱਥੋਂ ਮਿਲਦੀ ਐ। ਕਿਉਂ, ਇੱਕਦਮ ਉਹ ਸਰੀਰ ਲਈ ਵਧੀਆ ਹੁੰਦੀ ਆ, ਹਨਾ।
ਮੇਰੀ ਇੱਕ ਫਰੈਂਡ ਹੈ, ਉਹ ਨਾ ਬਾਹਰ ਗਈ ਦੀ ਹੈ, ਤੇ ਉਹਦੇ ਪੇਕੇ ਸਾਡੇ ਘਰ ਦੇ ਲਾਗੇ ਹੀ ਪੈਂਦੇ, ਤੇ ਹੁਣ ਉਹਦੇ ਘਰ ਬੋਲੀ ਹੁੰਦੀ ਹੈ ਨਾ ਤੇ ਉਹ, ਸਪੈਸ਼ਲ ਪਿੰਡ ਤੋਂ ਦੇਣ ਆਉਂਦੇ ਨੇ ਮੈਨੂੰ। ਕਿ- ਕਿ, ਸ਼ਹਿਰਾਂ ਚ ਮਿਲਦੀ ਨੀ, ਨਾ ਹਾਂ। ਫੇਰ ਅਸੀਂ ਕਹਿੰਨੇ ਹਾਂ, ਦੱਸ ਦੋ ਬਈ ਅਸੀਂ ਫੇਰ ਲੈਣ ਆ ਜਾਂਗੇ, ਦੂਰ ਇੰਨੀ ਪੈਂਦੇ ਨੇ।
ਬਿਲਕੁਲ -ਬਿਲਕੁਲ, ਇਹ ਤਾਂ ਗੱਲ ਸਹੀ ਹੈ, ਤੁਹਾਡੀ।
ਪਰ ਪਿੰਡਾਂ ਵਾਲੇ ਲੋਕੀ ਦੇਖੋ, ਕਿੰਨਾ -ਕਿੰਨਾ ਟਰੈਵਲ ਕਰਨਾ ਪੈਂਦਾ ਉਹਨਾਂ ਨੂੰ, ਕਿਧਰੇ ਸਕੂਲ ਕਾਲਜ ਜਾਣਾ ਹੋਏ ਤੇ। ਸ਼ਹਿਰਾਂ ਵਾਲੇ ਤੇ, ਦੋ ਮਿੰਟ ਪਹਿਲਾਂ ਉੱਠਦੇ ਨੇ ਤੇ ਚੱਲ ਜਾਂਦੇ ਨੇ ਪਿੰਡਾਂ ਵਾਲਿਆਂ ਨੂੰ ਤੇ ਸਵੇਰੇ, ਪੰਜ ਵਜੇ ਉੱਠ ਕੇ ਜਾਣਾ ਪੈਂਦਾ ਹਨਾ।
ਬਿਲਕੁਲ- ਬਿਲਕੁਲ ਸਹੀ ਗੱਲ ਹੈ। ਤੇ ਮਤਲਬ ਹਾਂਜੀ ਉਹਨਾਂ ਨੂੰ ਸਾਰੇ ਕੰਮ ਹੀ ਸੱਜਰੇ ਉੱਠ ਕੇ ਕਰਨੇ ਪੈਂਦੇ ਨੇ ਕਈ ਤਾਂ ਦੇ ਕੋਈ ਚਾਰ -ਚਾਰ ਵਜੇ ਉੱਠ ਕੇ ਜਾਂਦੇ ਨੇ।
ਸਹੂਲਤਾਂ ਵੀ ਨੇ ਨੁਕਸਾਨ ਵੀ ਨੇ ਹਰ ਇੱਕ ਚੀਜ਼ ਦੇ। ਪਰ ਪਿੰਡਾਂ ਵਾਲੀ ਮੌਜ ਹੈਨੀ ਕਿਧਰੇ। ਇਹ ਸਾਫ਼ ਹਵਾ ਸਾਫ ਖਾਾਨਾ ਪੀਣਾ ਗਾਵਾਂ ਮੱਝਾਂ ਹਰਿਆਲੀ।
ਬਿਲਕੁਲ -ਬਿਲਕੁਲ। ਹਾਂਜੀ ਵਧੀਆ ਲੱਗਿਆ ਵੈਸੇ ਤੁਹਾਡੇ ਨਾਲ ਪਿੰਡਾਂ ਸ਼ਹਿਰਾਂ ਦੇ ਵਿਸ਼ੇ ਤੇ ਗੱਲ ਕਰਕੇ। ਬਾਕੀ ਆਪਾਂ ਫੇਰ ਕਰਦੇ ਹਾਂ ਠੀਕ ਹੈ ਜੀ ਓਕੇ ਜੀ।